ਭਾਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਹੋਰ ਠੀਕ ਠਾਕ?
ਵਧੀਆ, ਤੁਸੀਂ ਦੱਸੋ?
ਵਧੀਆ-ਵਧੀਆ ਹੋਰ ਘਰ ਪਰਿਵਾਰ ਠੀਕ ਹੈ?
ਘਰ ਪਰਿਵਾਰ ਸਭ ਵਧੀਆ ਤੁਸੀਂ ਦੱਸੋ।
ਵਧੀਆ-ਵਧੀਆ ਵਧੀਆ ਮੈਂ ਨਾ ਤੁਹਾਡੇ ਬਸ ਬੈਠੇ ਵਿਹਲੇ ਮੈਂ ਤੁਹਾਡੇ ਬਾਰੇ ਅੱਜ ਨਾ ਯੂਥ ਦੇ ਬਾਰੇ ਗੱਲ ਕਰਨੀ ਅੱਜ-ਕੱਲ ਦਾ ਯੂਥ। ਕਿਵੇਂ ਜਾ ਰਿਹਾ ਜੀ ਹੈ ਨਾ ਜੀ ਕਰਦੇ ਆ ਡਿਸਕਸ ਅੱਜ-ਕੱਲ੍ਹ ਦਾ ਯੂਥ ਬੜਾ ਨਸ਼ਿਆਂ ਚ'ਜਾਂ ਫਾਸਟ ਫੂਡ ਖਾਣ ਤੇ ਲੱਗਿਆ ਰਿਹਾ ਹੈ ਨਾ ਜੀ। ਕੋਈ ਆਪਣੀ
ਆਪਣੇ ਸਰੀਰ ਨੂੰ ਖ਼ਰਾਬ ਕਰਨ ਦੇ ਲੱਗੇ ਨਹੀਂ ਹਾਂ ਬਸ ਨਹੀਂ। ਸਾਰੇ ਯੂਥ ਨੂੰ ਨਹੀਂ ਕਹਿ ਸਕਦੇ ਕੋਈ ਜਿੰਮ ਵਗੈਰਾ ਲੱਗਾ ਦਾ ਹੈ।
ਹਾਂ। ਮੈਂ ਜਿਮ ਦਾ ਨਸ਼ਾ ਲਾ ਲਓ ਜਿਮ ਦਾ ਨਸ਼ ਜਿੰਮ ਦਾ ਨਸ਼ਾ ਲਵਓਗੇ ਤੇ ਵਧਆ ਬਣੋ ਵਧੀਆ ਹੋ ਜਾਓਗੇ।
ਉਹ ਘਰ ਤੇ ਨੀ ਨਾ ਫੇਰ ਸਹੀ ਬਨਦੇ ਉਹ ਮੰਨ ਲਓ ਇੱਕ ਘਰ ਦਾ ਬਾ। ਬੱਚਾ ਕਹਿ ਰਿਹਾ ਕਿ ਮੈਨੂੰ ਪ੍ਰੋਟੀਨ ਲਈ ਪੈਸਾ ਚਾਹੀਦਾ ਹੈ। ਉਹ ਘਰ ਦਿਆ ਨੂੰ ਖੁਸ਼ ਹੋ ਕੇ ਦੇਣਾ ਚਾਹੀਦਾ ਉਹ ਦਿੰਦੇ ਨੀ ਉਹ ਕਹਿੰਦੇ ਨੈਚੁਰਲ ਖਾਓ ਨੈਚੁਰਲ ਉਹ ਕੰਮ ਨਹੀਂ ਨਾ ਕਰ ਸਕਦਾ ਜੋ ਉਹਨੇ ਕਰਨਾ।
ਹਾਂਜੀ, ਹਾਂਜੀ ਹਾਂ ਸਤਿ ਸ੍ਰੀ ਅਕਾਲ।
ਕਹਤੇ ਘਰਦਿਆਂ ਨੂੰ ਥੋੜ੍ਹਾ ਵੇਖਣਾ ਚਾਹੀਦਾ।
ਹਮ ਘਰ ਦੇ ਉਹਨਾਂ ਨੇ ਚਿੜ ਉਹਨਾਂ ਨੂੰ ਬਸ ਉਹਨਾਂ ਨੂੰ ਇਹਂ ਰੌਲਾ ਪਿਆ ਨਾ ਕਿਡਨੀ ਖਰਾਬ ਹੋ ਗਈ ਹੈ ਨਾ ਜੀ।
ਹਾਂ ਉਹ ਏ ਨਾ ਬਸ ਇੱਕ ਦੇ ਮੂੰਹ ਤੋਂ ਸੁਣ ਲਿਆ।
ਹਾਂ ਡਰ ਪੈ ਜਾਂਦਾ।
ਉਹ ਫੇਰ ਜਿਸ ਖਾਓਗੇ ਤਾਂ ਫਿਰ ਤਾਂ ਹੁੰਦਾ ਹੀ ਹੈ ਨੁਕਸਾਨ ਨਕਲੀ ਚੀਜ਼ ਖਾਵਾਂਗੇ ਕੋਈ ਉਹਨਾਂ ਦਾ ਨੁਕਸਾਨ ਦੇਣਾ ਹੀ ਏ।
ਨਾਲ ਜਾਂਦੀ ਹੈ।
ਆਹ ਮਤਲਬ ਥੋੜ੍ਹੀ ਵਧੀਆ ਖਾਓ ਚਾਹੇ ਮਹਿੰਗੀ ਹੋਏਗੀ। ਪਰ ਓ ਆਪਣਾ ਰਿਜਲਟ ਤਾਂ ਵਧੀਆ ਦੇਗੀ ਨ ਤੁਹਾਨੂੰ
ਹਾਂ ਵੈਸੇ ਤਾਂ ਜੀ ਅੱਜ ਕਲ ਯੂਥ ਸਾਰਾ ਵ ਫਾਸਟ ਫੂਡ ਤੇ ਲੱਗਇਆ ਦਾ ਫਾਸਟ ਫੂਡ ਖਾਣ ਤੇ ਦਿਨ ਰਾਤ
ਹੁਣ ਪਿੱਛੇ ਮੇਰੀ ਮਾਸੀ ਦਾ ਮੁੰਡਾ ਹੀ ਖਾਧਾ ਰੋਜ਼ ਖਾਂਦਾ ਸੀ ਫਾਸਟ ਫੂਡ
ਹੂੰ
ਓ ਪਤਾ ਨੀ ਉਹਨੂੰ ਇੱਕ ਰਾਤੀ ਆਇਆ ਘਾਰ ਘਾਰ ਦਿਆ ਲਈ ਵੀ ਲੈ ਕੇ ਆਇਆ ਸਮਾਨ
ਹੂੰ-ਹੂੰ
ਬਸ ਉੱਥੇ ਵਾਸ਼ਰੂਮ ਗਿਆ ਅਤੇ ਵਾਸ਼ਰੂਮ ਤੋਂ ਆਂਦੇ ਹੋਏ ਪਤਾ ਨਹੀਂ ਉਲਟੀਆਂ ਕਰਨ ਲੱਗ ਗਿਆ।
ਉਸ ਤੋਂ ਬਾਦ ਪੋੜੀਆਂ ਚੋਂ ਡਿੱਗ ਗਿਆ ਇਕ ਦਮ ਓ ਘਾਰ ਦੇ ਵੀ ਡਰ ਡੁਰ ਗਏ।
ਅੱਜ ਕੱਲ ਸਵੇਰੇ-ਸਵੇਰੇ ਸਿੱਧਾ ਸਵੇਰੇ ਆਰਡਰ-ਆਰਡਰ ਕੀਤਾ ਲੈ ਬਈ ਭਠੂਰੇ
ਡਰ ਗਏ ਅਤੇ ਉਹ ਬਸ ਹੋਸਪਿਟਲ ਲੈ ਗਏ। ਓ ਹੋਸਪਿਟਲ ਵਾਲਿਆਂ ਨੇ ਦਾਖਲ ਕਰਦਾ ਇਹ ਦਿਨ ਵਿੱਚ ਓ ਪੰਦਰਾਂ ਵੀਹ ਹਜ਼ਾਰ ਦਾ ਬਿੱਲ ਬਣਾ ਕੇ ਦੇ ਤਾ
ਹਾਂ ਇਹ ਗੱਲ ਬਣੀ ਡਾਕਟਰਾਂ ਦੇ ਪੈਹੇ ਕਮਾਉਣੇ ਨੇ ਆਪਣੇ
ਡਾਕਟਰਾਂ ਨੇ ਤਾਂ ਜੋ ਕਹਿਣਾ ਫਿਰ ਨੋਰਮਲ ਬੰਦੇ ਨੂੰ ਤਾਂ ਮੰਨਨਾ ਪੈਣਾ ਨਾ ਓ ਤੇ ਡਰਿਆ ਦਾ ਹੁੰਦਾ। ਅੱਛਾ ਉਸ ਟਾਈਮ ਫਿਰ ਉਹਨਾਂ ਨੇ ਪੈਹਾ ਥੋੜੀ ਓ ਆਪਣਾ ਬੰਦਾ ਵੇਖਣਾ ਹੁੰਦਾ।
ਬੰਦ ਹੀ ਹੁੰਦੇ।
ਹੁਣ ਆਪਾਂ ਹੀ ਆ ਹੋਈਏ ਆਪਾਂ ਪੈਹੇ ਥੋੜ੍ਹੇ ਵੇਖਾਂਗੇ ਪੈਲੇ ਆਪਣੀ ਸਿਹਤ ਨੂੰ ਵੇਖਾਂਗੇ ਪੈਹਾ
ਹੂੰ ਵੈਸੇ ਅੱਜ ਕੱਲ ਦਾ ਯੂਥ ਬਿਲਕੁਲ ਨਸ਼ਿਆਂ 'ਚ ਲੱਗਿਆ ਨਸ਼ਿਆਂ 'ਚ ਕੋਈ ਕੋਈ- ਕੋਈ
ਨਸੇ 'ਚ ਤਾਂ ਲੱਗਿਆ ਹੀ ਹੋਇਆ ਬੋਡੀ ਨੇ ਚਲੋਂ ਖਰਾਬ ਕੀਤਾ ਬਾਕੀ ਕੋਈ ਕੰਮ ਕਰਕੇ ਵੀ ਰਾਜੀ ਨਈ ਆ ਆਲਸੀ ਹੋਏ ਦੇ ਆ।
ਚੋਰੀਆਂ ਵਗੈਰਾ ਕਰਨੀਆਂ ਸਭ ਕੁਝ ਹਨਾ ਜੀ।
ਚੋਰੀਆਂ ਤੇ ਚਲੋ ਛੱਡੋ ਉਂਵੀ
ਕੈਂਣ ਦਾ ਮਤਲਬ ਓ ਆਲਸੀ ਇਸ ਹਿਸਾਬ ਨਾਲ ਹੋ ਰਿਆ ਕੋਈ ਆਪ ਜਾਂਦੇ ਹੀ ਨਈ ਬਾਜ਼ਾਰ ਔਡਰ ਕੀਤਾ ਸਮਾਨ ਘਰ ਆ ਜਾਂਦਾ।
ਪੈਲੇ ਵੇਖ ਕੇ ਰਾਜੀੇ ਨੀ ਹੈਗੇ ਕਿਤੇ
ਪੈਲੇੇ ਟੈਮ ਵੇ ਲੋਕੀ ਤੁਰ- ਤੁਰ ਕੇ ਜਾਂਦੇ ਸੀ ਆ। ਪੈਲੇ ਟੈਮ ਲੋਕੀ ਕੋੋਲੀਆਂ-ਕੌਲੀਆਂ ਘਿਓ ਪੀ ਜਾਂਦੇ ਸੀ।
ਹਾਂ ਡਾਇਟ ਜਾਦਾ ਸੀ ਨਾ ਬੋਲਦੇ ਸਨ। ਦੇਸੀ ਡਾਇਟ ਸੀ ਬਿਲ
ਤੇ ਓ ਉਹਨਾਂ ਨੂੰ ਫਿਰ ਕੁਛ ਹੁੰਦਾ ਵੀ ਨੀ ਸੀ ਅੱਜ ਦੀ ਕਿਸੇ ਨੂੰ ਦੋ ਚੰਮਣ ਖਵਾ ਦੋ ਓਹਨੂੰ ਈ ਲੂਜ਼ ਮੌਸਣ ਲੱਗੇ ਦੇ ਹੁੰਦੇ ਆ।
ਹੂੰ ਲੀਵਰ-ਲੀਵਰ ਫੈਟ ਖਾ-ਖਾ ਕੇ ਲੀਵਰ ਖਤਮ ਕੀਤੇ ਹੁੰਦੇ ਨੇ ਅਪਣੇ ਕਿ ਨਈ
ਲੀਵਰ ਉਵੇਂ ਹੀ ਖਤਮ ਹੋ ਜਾਂਦੇ ਆ ਜੰਮਦੇ ਬੱਚੇ ਨੂੰ ਦਵਾਈਆਂ ਲੱਗ ਜਾਂਦੀਐ। ਅੱਜ ਕੋਈ ਬੱਚਾ ਜੰਮਦਾ ਐ ਨੱਬੇ ਪ੍ਰਸੈਂਟ ਨੱਬੇ ਕਿ ਪਚਾਨਵੇਂ ਪ੍ਰਸੈਂਟ ਹੀ ਉਹਨੂੰ ਆ ਪੈਲੇ ਈ ਦਵਾਈਆਂ ਲੱਗੀ ਦੀਆਂ ਹੁਦੀਐ।
ਪੀਲੀਆ ਤਾਂ ਹੁੰਦਾ-ਹੁੰਦਾ ਜਮੰਦੇ ਬੱਚੇ ਨੂੰ ਹਰ ਰੋਜ਼
ਸ਼ੁਰੂ-ਸ਼ੁਰੂ ਤੋਂ ਹੀ ਦਵਾਈਆਂ ਹੀ ਦਵਾਈਆਂ
ਹੂੰ
ਕਿਉਂਕਿ ਦਵਾਈਆਂ ਆਟੋਮੈਟਿਕ ਲੱਗਣੀਆਂ। ਮਾਂ -ਪਿਓ ਦੀ ਖਾਣਾ-ਪੀਣਾ ਠੀਕ ਨੀ ਹੈ। ਤੇ ਜਦ ਉਹਨਾਂ ਦਾ ਠੀਕ ਨੀ ਹੈ, ਤੇ ਉਹਨਾਂ ਨੂੰ ਫਿਰ ਅੰਦਰ ਪ੍ਰੋਪਰ ਉਹ ਥੋੜ੍ਹੀ ਮਿਲਨੈ। ਅੰਦਰੋਂ ਉਨ੍ਹਾਂ ਨੂੰ ਕਮੀਆਂ ਰਹਿ ਜਾਣੀਆਂ। ਜਿਹੜੀਆਂ ਬਾਅਦ ਚ ਓਹ ਦਿੱਕਤ ਦੇਣੀਐ।
ਸਹੀ ਗੱਲ ਐ ਬਿਲਕੁਲ। ਵੈਸੇ ਅੱਜ-ਕੱਲ੍ਹ ਬਿਲਕੁਲ ਬੰਦ, ਫਾਸਟ ਫੂਡ ਤੇ ਬੋਜ ਬਹੁਤ ਜਾਦਾ, ਬਹੁਤ ਜਾਦਾ ਵੱਧ ਰਿਹਾ ਅੱਜ-ਕੱਲ।
ਜਿੱਥੇ ਬੰਨਦਾ ਸੀ ਓਥੇ ਬੰਦ ਹੋ ਗਿਆ ਡੈਮ। ਅਮੇਰੀਕਾ ਵਰਗੇ ਸ਼ਹਿਰਾਂ ਚ ਉਨਾਂ ਨੇ ਮਨਾ ਕਰਤਾ ਸੀ ਕਿ ਬਈ ਸਾਡੇ ਇੱਥੇ ਐਹੋ ਜਿਹਾ ਨਈ ਚਲਨਾ।
ਹ
ਨਹੀਂ ਖਾਓ, ਵਧੀਆ ਚੀਜ਼, ਵਧੀਆ ਖਾਓ। ਵਦੀਆ, ਬੇਸ਼ਕ ਅੱਧੀ ਵਾਰ ਖਾ ਲਿਆ ਮਹੀਨੇ ਚ ਇੱਕ ਅੱਧੀ ਵਾਰ ਖਾ ਲਿਆ।
ਮੇਰੇ ਹਿਸਾਬ ਜਿਵੇਂ ਹੁਣ ਤੁਹੀ
ਤੇਲ ਚ ਖਾਈ ਜਾਂਦੇ ਪਏ ਆ ਸਾਰੇ ਜਣੇ।
ਅੱਜ-ਕੱਲ ਦੇ ਬੰਦੇ ਦਿਨ-ਰਾਤ ਲੈ ਜਾਂਦੇ ਨੇ। ਲਿਆ ਓਏ ਸੰਡੇ ਵੇ, ਅੱਜ ਖਾਵਾਂਗੇ ਫਾਸਟ ਫੂਡ।
ਹ ਨੀਚੇ ਸੇ ਪਕੜੋ।
ਹੈਨਾ ਜੀ, ਅੱਜ ਸੰਡੇ ਐ ਤੇ ਖਾਵਾਂਗੇ ਫਾਸਟ ਫੂਡ, ਹੈਨਾ ਜੀ।
ਹਾਂ, ਉਹ ਸਮਝਦੇ ਨੀ ਨਾ ਹੈਗੇ।
ਹੁਨ ਉਹ ਬਿਸ ਆਪਣੀ ਸਿਹਤ ਦੇ ਵਿੱਚ ਧਿਆਨ ਨੀ ਹੈ ਨਾ ਉਨ੍ਹਾਂ ਦਾਂ।
ਹੈ ਈ ਨਹੀ ਆਹਨੀ ਸਾ, ਸਾਡਾ ਨੂਹਾ ਪਿਆ ਦਾ, ਸਾਡਾ ਸਰੀਰ ਬਨ ਜੇ ਵੱਧ। ਤੇ ਐਵੇਂ ਮਰਜ਼ੀ ਬਣ ਜਾਏ ਤੇ ਉਹ ਬੰਨ੍ਹਣ ਤੇ ਨੀ ਆ ਰਹੇ। ਗਰਮੀ ਇੰਨੀ ਚੱਲ ਰਹੀ, ਵਜਨ ਘੱਟੀ ਜਾਂਦੀ--ਤਾਂ।
ਗਰਮੀ ਐਵੇਂ ਨੀਂ ਕੱਟੀਆ। ਸਹੀ ਗੱਲ ਐ। ਪੈਹੇ ਵੀ ਨਹੀਂ ਮਿਲਦੇ ਘਰ ਡਾਇਟ ਵਾਸਤੇ।
ਪਰਸੋਂ ਵੇਖ, ਪਰਸੋਂ ਵਜ਼ਨ ਵੇਖਿਆ ਸੀ। ਕੁਛ ਸੀ। ਅੱਜ ਵਜਨ ਵੇਖਿਆ, ਕੁਛ ਸੀ।
ਸਹੀ ਗੱਲ ਐ, ਗਰਮੀ ਬਹੁਤ ਜ਼ਿਆਦਾ ਨਾ। ਵੈਸੇ-ਵੈਸੇ ਤਾਂ ਫਾਇਦਾ ਹੈਗਾ। ਅੱਜ-ਕੱਲ੍ਹ ਐਕਸਰਸਾਈਜ਼ ਘੱਟ ਕਰੋ। ਐਕਸਜ਼ ਘੱਟ ਕਰੋਗੇ, ਪਸੀਨਾ ਘੱਟ। ਐਕਸਰਸਜ਼ ਘੱਟ ਕਰੋਗੇ, ਮਾ ਔਰ ਬਰਨ ਘੱਟ ਹੋਏਗਾ। ਫੈਟ ਬਰਨ ਘੱਟ ਹੋਏਗਾ ਤੇ ਪਤਲੇ ਜਲਦੀ ਘੱਟ ਹੋਣਗੇ, ਇੰਨ੍ਹਾ ਨੇ ਪਤਲੇ-ਪਤਲੇ ਹੋਣੈ ਨਾ। ਉਹਨਾਂ ਸੇ ਫਾਇਦਾ ਵੇ ਹੁਨ। ਹਾਂਨ।
ਔਹ ਨਹੀਂ, ਉਹਨਾਂ ਦਾ ਸ਼ਰੀਰ ਹੋਟਾ ਵੀ ਨੀ ਹੋਪਾਂਦਾ, ਨਾ ਪਤਲਾ।
ਹਾਂ, ਉਹਨਾਂ ਨੇ ਥੱਕ ਬੜੀ ਜਲਦੀ ਜਾਂਦੇ ਨੇ
ਸਾਡੇ ਲੀਵਰ ਦੇ ਉਤੇ ਹੁੰਦੈ, ਉਨ ਮਨ ਉਹਨਾਂ ਉਨਾ ਲੀਵਰ ਹੁੰਦਾ ਫੈਟੀ। ਉਹਨਾਂ ਨੂੰ ਪਾਣੀ ਖਾ - ਪੀਤਾ ਹੋਇਆ ਵੀ ਲੱਗ ਜਾਂਦਾ।
ਤੇ ਸਾਡੇ ਵਰਗਾ--ਸਾਡੇ ਵਰਗਾ ਜਿੰਨਾ ਮਰਜ਼ੀ ਖਾਲੇ।
ਹੂੰ।
ਉਹ ਤਾਂ ਵੀ ਪਤਲੇ ਦਾ ਪਤਲਾ ਹੀ ਰਹਿੰਦੈ।
ਸਹੀ ਗੱਲ ਐ। ਵੈਹੇ ਇੱਕ ਗਲ ਸਹੀ ਵੀ ਗ
ਹਾਂ, ਜੀ।
ਕਈ ਬੰਦਿਆਂ ਨੂੰ ਲੱਗ ਵੀ ਜਾਂਦਾ ਜਲਦੀ।
ਮੈਂਨੂੰ ਲੱਗਦਾ ਹੀ ਨੀ, ਮੈਂ, ਮੈਂ ਅਜੇ ਤੱਕ ਵੇਖਿਆ ਵੀ ਨੀ
ਜੋ ਪਿਆ ਏ ਸਮਾਨ ਤੇ, ਖਾਣਾ ਹੀ ਪੈਂਦਾ, ਜਿੰਮ ਕਰਨੀ ਆ ਤੇ।
ਅਤੇ ਉਹ ਤਾਂ ਫਿਰ, ਸਟਰਾਇਡ ਵਗੈਰਾ ਤਾਂ ਫਿਰ ਉਹ ਹੀ, ਲਾਉਂਦਾ ਨਾ ਜਿਹਦੀ ਗੇਮ ਏਨਾ ਮੇਰਾ ਜਿੰਨਾ ਪ੍ਰੋਫਾਈਲ ਚਲਾ ਹਿਸਾਬ ਨਾਲ ਚੱਲਣਾ, ਅਤੇ ਜਿੰਨੇ ਨੋਰਮਲ ਆਪਣੇ ਲਈ ਚੱਲਣਾ, ਉਹ ਪ੍ਰੋਟੀਨ ਵਗੈਰਾ ਲਏ। ਕਿਉਂਕਿ, ਆਪਾਂ ਜ਼ਿਆਦਾ ਚੀਜ਼ ਤੇ ਖਾ ਨਹੀਂ, ਸਕਦੇ ਅਤੇ ਫਿਰ ਡੇਲੀ ਤੇ ਪ੍ਰੋਟੀਨ ਦਾ ਇੱਕ ਸਕੂਪ ਓਦਾਂ ਖਾ ਰਿਹਾ
ਮੈਂ ਪ੍ਰੋਟੀਨ ਤੇ ਮੇਰਾ ਡੇਲੀ ਦਾ, ਕਿੰਨੇ- ਕਿੰਨਾ ਕੁਛ ਖਾ ਲਓ ਤੁਸੀਂ
ਹਾਂ ਉਹੀ ਤੇ ਤੁਹਾਨੂੰ, ਓਹੀ ਕਹਿ ਰਿਹਾ ਖਾਣਾ ਬੜਾ ਪਏਗਾ, ਉਹ ਇਸ ਕਰਕੇ ਲੋਕ ਪ੍ਰੈਫਰ, ਕਰਦੇ ਹੈਗੇ ਆ ਆਪਾਂ ਸਕੂਪ ਓਹੀਓ, ਵੇ ਪ੍ਰੋਟੀਨ ਦਾ ਲੈਦੀ ਏ, ਆਏਗਾ, ਉਹ ਕੱਟ ਸਕੂਪ ਵਿੱਚ ਸਾਡਾ ਡੇਲੀ ਦਾ, ਪ੍ਰੋਟੀਨ ਪੂਰਾ ਹੋ ਜਾਏਗਾ। ਤੇ ਉਹਨਾਂ ਚ, ਹੋਰ ਵੀ ਚੀਜ਼ਾਂ ਖਾਸ ਵਗੈਰਾ ਵੀ ਪੂਰੇ ਹੁੰਦੇ ਆ
ਜੋ ਸਾਡੇ ਸਰੀਰ ਲਈ, ਸਰੀਰ ਲਈ ਜ਼ਰੂਰੀ ਏ, ਉਹ ਸਾਡਾ ਪੂਰਾ ਆ, ਜਾਂਦਾ ਇਕ ਵਾਰ
ਸਹੀ, ਗੱਲ ਐ ਬਿਲਕੁਲ। ਹੂ।
ਬਾਕੀ ਚਲੋ, ਕਿਸੇ ਨੂੰ ਸਮਝਾ ਨਹੀਂ ਨਾ ਸਕਦੇ, ਕਿਸੇ ਨੂੰ ਕਹੋ ਕੁਛ
ਘਰਦਿਆਂ ਨੂੰ ਨਈ ਦੱਸ ਸਕਦੇ ਆਪਾਂ, ਸਭ ਤੋਂ ਵੱਡੀ ਗੱਲ ਤਾਂ ਏਹੀ ਏ,
ਤੈਨੂੰ ਜ਼ਿਆਦਾ ਪਤਾ
ਆਹ ਆਪਾਂ ਵੇਖਿਆ ਨਈ, ਕਿੰਨੇ ਬੰਦੇ ਕਿੰਨੇ ਬੰਦਿਆਂ ਨੂੰ ਕੀ -ਕੀ ਹੋਇਆ ਸਾਡੇ ਸਾਹਮਣੇ ਵੀ, ਗੱਲਾਂ ਸੁਣਾਉਣ ਲੱਗ ਜਾਣਗੀਆਂ ਘਰ ਦੀਆਂ।
ਆਪਾਂ ਇੱਕ ਬੰਦੇ ਨੇ ਕਹਿ ਤਾ, ਕਿਰਟੀਨ ਲੈ ਲੈ, ਉਹ ਮੇਰੇ ਕੋਲ ਥੋੜਾ ਗ਼ਲਤ ਕਰੈਟੀਨ ਆ ਗਿਆ ਫਲੇਵਰ ਵਾਲਾ, ਮੈਂ ਕਿਹਾ ਕਿ, ਮੇਰੇ ਕੋਲ ਨਹੀਂ ਪੀਤਾ ਜਾ ਰਿਹਾ, ਤੂੰ ਲੈ ਲੈ ਉਹ ਇੱਕ ਦਿਨ ਬੰਦਾ ਲੈ ਗਿਆ, ਹੁਣ ਪਤਾ ਨਹੀਂ ਉਹਨੂੰ ਬਹਾਨਾ ਚਾਹੀਦਾ ਸੀ, ਕੀ ਚਾਹੀਦਾ ਸੀ। ਕਹਿੰਦਾ, ਵੀ ਮੇਰਾ ਪੇਟ ਗੁੜ -ਗੁੜ ਹੋਣ ਲੱਗ ਗਿਆ ਔਰ ਉਹਦਾ, ਕੋਈ- ਕੋਈ ਲੈਣ- ਦੇਣ ਹੀ ਨਹੀ ਉਸ ਚੀਜ਼ ਦੇ ਨਾਲ
ਹਾਂ ਅਜੇ, ਸਟੰਟ ਕਢਾਉਣੇ ਸੀ ਸਿਰਫ ਮਸਲ ਰਿਕਵਰੀ ਕਰ
ਉਹਦਾ ਕੰਮ ਹਾਂ ਮਸਲੇ -ਮਸਲੇ ਪਾਣੀ ਪਹੁੰਚਾਣਦਾ ਲੋਕੀ ਕਹਿੰਦੇ, ਪਾਣੀ ਬੜਾ ਪੀਣਾ ਚਾਹੀਦਾ। ਅਗਰ ਆਪਾਂ, ਪਾਣੀ ਪੀ ਵੀ ਜਾਵਾਂਗੇ, ਉਹ ਤੇ ਵਾਸ਼ਰੂਮ ਵਿੱਚ, ਸਾਰਾ ਨਿਕਲ ਜਾਣਾ ਤੁਹਾਡਾ
ਹੂ।
ਉਹ ਕਹਿੰਦੇ ਆ, ਪਾਣੀ ਦੀ ਲੋੜ ਉਦੋਂ ਪੈਂਦੀ ਏ, ਜਦੋਂ ਸਾਡੇ ਬੁੱ--ਲ ਬੁਲ- ਬੁੱਲ ਬੁਲ, ਬੁੱਲ ਸੁੱਕਦੇ ਆ ਤੇ ਸਮਝੋ ਬਈ, ਪਾਣੀ ਦੀ ਲੋੜ ਮੰਗਦਾ ਪਿਆ ਅੰਦਰ
ਹਾਂਜੀ -ਹਾਂਜੀ।
ਉਦੋਂ, ਪਾਣੀ ਪੀ ਲਓ ਤੁਸੀਂ ਥੋੜਾ ਜਿਹਾ, ਨੋਰ ਨੋਰਮਲ, ਜਿੰਨਾ ਪੀ ਸਕਦੇ ਓ, ਏਨਾ ਥੋੜ੍ਹੀ ਸਾਰਾ ਦਿਨ ਹੁਣ, ਆਪਾਂ ਕਹੀਏ ਕਿ ਮੰਨ ਲੋ, ਤਿੰਨ ਲੀਟਰ ਆਪਾਂ ਪਾਣੀ ਪੀੇਣੇ ਜਿਆਦਾ -ਜਿਆਦਾ ਸਾਢੇ ਤਿੰਨ ਪੀ ਲਓ, ਚਾਰ ਪੀ ਲਓ
ਹਾਂਜੀ, ਹਾਂਜੀ- ਹਾਂਜੀ, ਬਸ ਚਾਹ- ਚਾਹ ਤੇ ਮੈਂ ਚਾ, ਚਾਹ ਤੇ ਵੈਸੇ ਪੀ ਲੈਂਦੇ ਆਪਾਂ
ਗਰਮੀ ਆਈ ਜਾਂਦੀ ਤੇ ਬੰਦਾ ਪੀ ਸਾਰੇ ਬੱਚੇ- ਬੁੱਚੇ ਪੀ ਜਾਂਦੇ ਆ
ਪਾਣੀ ਤੇ ਮੇਨ ਗੱਲ, ਪਾਣੀ ਤੋਂ ਬਿਨਾਂ ਜ਼ਿੰਦਗੀ ਨਈ ਹੈਗੀ। ਹਨਾ, ਜੀ।
ਹਾਂਜੀ।
ਪਾਣੀ ਤੋਂ ਬਿਨਾਂ ਤੇ ਜ਼ਿੰਦਗੀ ਨੀ ਹੈਗੀ।
ਹਾਂ ਤੇ ਬੰਦਾ ਰੋਟੀ ਬਗੈਰ ਰਹਿ ਲੇਗਾ, ਪਾਣੀ ਬਿਨਾਂ ਨਹੀਂ ਰਹਿ ਸਕਦਾ। ਉਹ ਪਾਣੀ ਵੀ ਅਜ ਕਲ ਫਿਰ ਉਵੇ ਹੀ ਹੋ ਗਿਆ ਲੋਕੀ ਉਹ- ਕੀ ਕਹਿਦੇ ਉਹਨੂੰ ਐਕਵਾਗਾਰਡ ਆਲੇ ਪਾਣੀ ਪੀਣ ਲੱਗ ਗਏ ਐ।
ਕੋਈ ਕਹਿੰਦੈ ਸਹੀ ਏ ਕੋਈ ਕਹਿੰਦੈ ਗਲਤ ਏ ਸਾਰਾ ਫਿਲਟਰ ਸ਼ਲਦਰ ਫਿਲਟਰ ਇਹਨ ਸਾਰਾ- ਸਭ ਕੁਝ ਫਿਲਟਰ ਹੋ ਜਾਂਦੈ ਸੁੱਕ ਹਾਂਜੀ -ਹਾਂਜੀ- ਹਾਂਜੀ- ਕੋਈ ਫਾਇਦਾ ਨੀ ਕੁਛ ਫਾਇਦਾ ਨੀ ਸਾਨ ਤੇ ਫੇਰ ਉਹਦਾ-
ਚਾਚਾ ਘਰੀ ਐ ਮੈਂ ਅਭੀ ਆ ਰਹਾ ਹੂੰ ਹਾਂਜੀ-
ਮੇਰੇ ਹਿਸਾਬ ਨਾਲ ਤੇ ਉਹ ਫੇਰ ਫੈਦਾ ਨੀ ਕਰਦਾ ਵੈਸਾ ਐਕਵਾਗਾਰਡ ਆਲਾ ਪਾਣੀ-
ਅਤੇ ਨਹੀ ਉਹਨੇ ਕਾਦਾ ਫੈਦਾ ਕਰਨਾ ਜਦ ਓਹਦੇ ਅੰਦਰ ਕੁਛ ਬਚਿਆ ਹੀ ਨਹੀ-
ਸਹੀ ਗੱਲ ਐ ਵੈਸੇ ਸਾਡੇ ਆਲਾ ਯੂਥ-
ਹਾਂਜੀ ਨੀ ਮੈਨੂੰ ਮੈ- ਮੈਂ ਉਹਲਾ ਪਾਣੀ ਪੀ ਨੀਂ ਪਾਂਦਾ ਐਕਵਾ ਆਲਾ ਉਹ ਥੋੜੇ ਨਾ ਦਿੱਕਤ ਹੁਣ ਤੇ ਚਲੋ ਮੈ ਪੀ ਲੈਂਦਾ ਫੇਰ ਵੀ- ਥੋੜ੍ਹਾ ਬਹੁਤ ਮਜਬੂਰੀ ਚ ਪੀਣਾ ਪੈਂਦਾ ਕਦੀ ਏ ਵੈਸੇ ਮੈ ਨਾ ਆਪਣੇ- ਨਾਨਕੇ ਜਾਂਦਾ ਸੀ ਉਥੇ ਲੱਗੇ ਹੁੰਦੇ ਸੀ ਕਿਉਕਿ ਪੰਜਾਬ ਵਾਲੇ ਪਾਸ ਪਾਣੀ ਦੀ ਨਾ ਥੋੜ੍ਹੀ ਦਿੱਕਤ ਵੀ ਆਂਦੀ ਏ।
ਹਾਂਜੀ ਹਾਂਜੀ ਉਥੇ ਲਗਾਏ ਹੁੰਦੇ ਨੇ
ਤੇ ਉਹ ਫੇਰ ਬੜੀ ਦਿੱਕਤ ਦਿੰਦਾ- ਫੇਰ ਮੈਂ ਉਹਨਾਂ ਨੂੰ ਭੇਜਦਾ ਈ ਮੈਨੂੰ ਨੀ ਪਤਾ ਕਿੱਥੋਂ ਪਾਣੀ ਲੈ ਕੇ ਆਓ-
ਹਾਂ ਬਸ ਸਵਾਦ ਜੋ ਟੂਟੀ ਵਾਲੇ ਪਾਣੀ ਦਾ
ਤੇ ਉਹਨਾਂ ਨੂੰ ਨੋਰਮਲ ਪਾਣੀ ਨਹੀ ਸਹੀ ਲੱਗਦੇ-
ਜਿਹਨੂੰ ਜਿਵੇ ਦੀ ਆਦਤ ਪੈ ਜੇ ਉਵੇ ਦੀ ਆਦਤ ਪੈ ਜਾਂਦੀ ਏ ਨਾ।
ਬਸ ਗਲਤ ਏ ਨਾ ਅਗਰ ਜੋ ਨੋਰਮਲ ਚੀਜ ਵਧੀਐ। ਉਹ ਫਿਲਟਰ ਨਾਲ ਥੋੜੀ ਵਧੀਆ ਹੋ ਜੇਗੀ
ਹ
ਤਾਂਹੀਓਂ ਤੇ ਲੋਕਾਂ ਦੇ ਸਰੀਰ ਅਜ ਕਲ ਖ਼ਰਾਬ ਹੋ ਗਏ ਆ। ਚਲੋ ਪਾਜੀ ਆਪਾ ਨਾ ਫੇਰ ਬਾਚੋਂ ਕਰਨੇ ਆਂ